ਸਤਿ ਸ੍ਰੀ ਅਕਾਲ
ਕੀ ਹਾਲ ਤੁਹਾਡੇ
ਵਧੀਆ ਤੁਸੀਂ ਸੁਣਾਓ ਹਾਂਜੀ ਜੀ
ਅੱਜ ਤੁਸੀਂ ਫੋਨ ਕੀਤਾ ਕੀ ਗੱਲ ਸਭ ਪਰਿਵਾਰ ਸਭ ਵਧੀਆ
ਸਭ ਵਧੀਆ ਤੁਸੀਂ ਸੁਣਾਓ
ਹਾਂਜੀ ਮੈਂ ਇਹ ਪੁੱਛਣਾ ਸੀ ਕਿ ਹੁਣ ਸਮਰ ਵੇਕੇਸ਼ਨ ਚੱਲਦੇ ਪਏ ਨੇ ਬੱਚਿਆਂ ਵਾਸਤੇ ਤਰਕ ਬ ਸੀ ਕੀ ਬੈਟਰ ਓਸ਼ਨ ਰਹੇਗਾ ਬੱਚਿਆਂ ਨੂੰ ਕੀ ਸਮਰ ਕੈਂਪ ਵਿੱਚ ਕੀ ਕਰਵਾਵਾਂ ਬੱਚੇ ਦੀ ਨੌਲੇਜ ਵੀ ਵਧੇ
ਹਾਂਜੀ ਮੈਂ ਤਾਂ ਬੱਚਿਆਂ ਨੂੰ ਥੋੜਾ ਪੰਜਾਬੀ ਸਿੱਖਣ ਲਈ ਵੀ ਪਾਇਆ ਹੋਇਆ ਬੱਚੇ ਪੰਜਾਬੀ ਸਿੱਖ ਰਹੇ ਹੈ ਔਰ ਇੱਕ ਇੰਗਲਿਸ਼ ਕਲਾਸ ਵੀ ਪਾਇਆ ਹੋਇਆ ਕਿ ਥੋੜ੍ਹਾ ਬੱਚੇ ਇੰਗਲਿਸ਼ ਸਿੱਖ ਸਕਣ
ਅੱਛਾ ਟਾਈਮ ਦਾ
ਟਾਈਮ ਸਵੇਰੇ ਜਾਂਦੇ ਨੇ ਇੱਕ ਕਲਾਸ ਦੇ ਵਿੱਚ ਅੱਠ ਤੋਂ ਲੈ ਕੇ ਗਿਆਰਾਂ ਵਜੇ ਤੱਕ ਪੰਜਾਬੀ ਸਿੱਖ ਸਿੱਖਣ ਜਾਂਦੇ ਤਬਲਾ ਸਿੱਖਦੇ ਉੱਥੇ ਫੇਰ ਉਸ ਤੋਂ ਬਾਅਦ ਦੁਪਹਿਰ ਨੂੰ ਜਾਂਦੇ ਬੱਚ ਚੰਗੀ ਸਿੱਖਣ ਲਈ
ਹਾਂਜੀ ਹਾਂਜੀ
ਫਿਰ ਸ਼ਾਮ ਨੂੰ ਆਪਣਾ ਅਕੈਡਮੀ ਚਲੇ ਜਾਂਦੇ ਉੱਥੇ ਫੁੱਟਬਾਲ ਸਿੱਖਦੇ ਹੈ
ਠੀਕ ਹੈ ਜੀ ਤੇ ਇ ਤੇ ਜਿੱਥੇ ਤੁਸੀਂ ਆਪਣਾ ਤਬਲਾ ਵਾਸਤੇ ਭੇਜਿਆ ਹੈ ਉਹ ਕਿੰਨੇ ਦਿਨ ਰਹਿ ਗਏ ਨੇ ਇਹਨੂੰ ਹਜੇ
ਉਹ ਹੁਣ ਤੇਰਾਂ ਤਰੀਕ ਲਾਸਟ ਹੈ ਤੇਰਾਂ ਜੂਨ ਨੂੰ ਪੰਦਰਾਂ ਕੁ ਦਿਨ ਰਹਿ ਗਏ ਹੈ ਹਾਂਜੀ ਹਾਂਜੀ ਸਵੇਰੇ ਅੱਠ ਵਜੇ ਸਟਾਰਟ ਹੁੰਦੀ ਹੈ ਗਿਆਰਾਂ ਵਜੇ ਤੱਕ
ਠੀਕ ਹੈ ਠੀਕ ਹੈ ਸੋਚਦੀ ਵੀ ਮੈਂ ਵੀ ਆਪਣੇ ਬੱਚੇ ਨੂੰ ਭੇਜਦਾ ਮੇਰਾ ਬੱਚਾ ਦੱਸੋ ਮੇਰਾ ਬੱਚਾ ਦੇਖੋ ਹੁਣ ਨਾ ਪਤਾ ਕੀ ਇਹ ਮਸਤੀ ਖ ਹੋਰ ਰਾਤੀ ਇੰਨੀ ਲੇਟ ਸੌਦੇ ਨੇ ਸਵੇਰੇ ਉੱਠੀ ਨਹੀਂ ਸਕਦੇ ਦੇਖੋ ਆਰਾਮ ਨਾਲ ਸੁੱਤੇ
ਬਸ ਬੱਚੇ ਸਾਡੇ ਵੀ ਏਦਾਂ ਹੀ ਹੈ, ਰਾਤ ਨੂੰ ਦੇਰ ਨਾਲ ਸੌਦੇ ਹੈ। ਲੇਕਿਨ ਹੁਣ ਹਫ਼ਤਾ ਦਸ ਦਿਨ ਵੈਸ ਕਰ ਲਿਆ ਛੁੱਟੀਆਂ ਤੱਕ ਪਈਆਂ ਹੋਈਆਂ ਇਹਨਾਂ ਨੂੰ ਕਾਫੀ ਦਿਨਾਂ ਦੀਆਂ
ਅੱਛਾ-ਅੱਛਾ,
ਹੁਣ ਪਾਤਾ ਕਿ ਥੋੜ੍ਹਾ ਜਿਹਾ ਸਿੱਖੋ ਹੁਣ ਜਾ ਉੱਠ ਕੇ,
ਇਨਾ ਐਫਰਟ ਬੱਚਿਆਂ ਵਿੱਚ ਕਿਵੇਂ ਪਾਦੇ ਹੋ ਫਿਰ ਤੁਸੀਂ, ਇੰਨੀ ਹਿੰਮਤ
ਬੱਚਿਆਂ ਨਾਲ ਆਪਣੇ ਆਪ ਦੇਣਾ ਪੈਂਦਾ ਬੱਚਿਆਂ ਨੂੰ ਕਹਿਣਾ ਪੈਂਦਾ ਕਿ ਜਾਣਾ ਐ ਸਿੱਖਣਾ ਹੈ ਕੁਛ ਲਾਈਫ ਚ ਕੁਛ ਕਰਨਾ ਹੈ, ਅੱਗੇ ਵਧਣਾ ਪ੍ਰੋਗਰੈਸ ਕਰਨੀ ਹੈ, ਤਾਂ ਸਿੱਖਣਾ ਤਾਂ ਪਏਗਾ।
ਬਿਲਕੁਲ ਮੈਂ ਤੁਹਾਨੂੰ ਵੇਖਿਆ ਹੈ ਤੁਹਾਨੂੰ ਮੈਂ ਤੁਹਾਨੂੰ ਵੇਖਿਆ ਮੈਂ ਅਕਸਰ ਮੈਂ ਜਾ ਰਹੀ ਹੁਨੀ ਹਾਂ ਆ ਰਹੀ ਹੁਨੀ ਹਾਂ। ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਸਕੂਲ ਤੋਂ ਲਿਆ ਰਹੇ ਹੋ ਸਕੂਲ ਤੋਂ ਘਰ ਲਿਆ ਰਹੇ ਹੋ। ਟਿਊਸ਼ਨ ਤੋਂ ਘਰ ਲਿਆ ਆ ਰਹੇ ਹੋ। ਯਾਨੀ ਕਿ ਪੂਰਾ ਸਾਥ ਦੇ ਰਹੇ ਹੋ,
ਬਿਲਕੁਲ ਦੇਣਾ ਪੈਂਦਾ ਹੈ, ਤਾਂ ਹੀ ਬੱਚਿਆਂ ਨੂੰ ਅਝਜ ਐਜੂਕੇਸ਼ਨ ਸਹੀ ਮਿਲੇਗੀ, ਥੋੜ੍ਹਾ ਬੱਚਿਆਂ ਨੂੰ ਧਿਆਨ ਦੇਣਾ ਪਏਗਾ ਤਾਂ। ਨਹੀਂ ਤਾਂ ਅੱਜ ਕੱਲ੍ਹ ਦਾ ਟਾਈਮ ਪਤਾ ਹੀ ਆ ਥੋਨੂੰ, ਹਨਾ ਜ਼ਰਾ ਜਿਹਾ ਬੱਚੇ ਤੋਂ ਧਿਆਨ ਹਟਾਇਆ, ਬ ਜੇ, ਗਲਤ ਰਸਤੇ ਤੇ ਪੈ ਜਾਂਦਾ।
ਸਹੀ ਅੱਛਾ ਤੁਸੀਂ ਇਹ ਦੱਸੋ ਫੋਨ ਬੱਚਿਆਂ ਦਾ ਫੋਨ, ਦੇਣ ਦਾ ਲਿਮਿਟਡ ਟਾਈਮ ਕਿੰਨਾ ਰੱਖਿਆ ਹੋਆ ਤੁਸੀਂ
ਬੱਚਿਆਂ ਨੂੰ ਫ਼ੋਨ ਦੇਣਾ ਕੋਸ਼ਿਸ਼ ਕਰੀ ਦੀ ਹੈ ਕਿ ਬੱਚਿਆਂ ਨੂੰ ਅਗਰ ਫੋਨ ਦੇਣਾ ਵੀ ਹੈ ਨਾ ਤਾਂ ਬੱਚਿਆਂ ਨੂੰ ਉਹ ਚੀਜ਼ ਦਿੱਤੀ ਜਾਏ, ਕਿ ਇਹ ਇਹ ਤੁਸੀਂ ਖੋਲਣਾ ਜਿਹੜੀ ਤੁਹਾਨੂੰ ਕੋਈ ਨੌਲੇਜ ਵਾਲੀ ਚੀਜ਼ ਦੇਖਣ ਨੂੰ ਮਿਲੇ। ਬੇਕਾਰ ਦੇ ਅਸੀਂ ਦੇਖਣ ਹੀ ਨੀ ਦਈ ਐ ਕਿ ਫੇਰ ਇਹ, ਚੀਜ਼ ਦੇਖਣੀ ਹੈ ਉਹ ਚੀਜ਼ ਦੇਖਣੀ ਹੈ। ਤੇ ਬੱਚਿਆ ਨੂੰ ਚੈਨਲ ਹੀ ਅਸੀਂ ਉਹ ਦੱਸੇ। ਕਿ ਇਹ ਤੁਸੀਂ ਚੈਨਲ ਦੇਖਣੇ ਹੈ, ਫੇਰ ਅਸੀਂ ਥੋੜ੍ਹਾ ਦੇਖਦੇ ਵੀ ਹੈ, ਬੱਚੇ ਨੇ ਕੀ ਦੇਖਿਆ ਹਿਸਟਰੀ ਚੈੱਕ ਕਰ ਲਈ ਦੀ ਹੈ। ਕਿ ਬੱਚਿਆਂ ਨੇ ਕੀ ਦੇਖਿਆ। ਕੀ ਨਹੀਂ ਦੇਖਿਆ। ਹਾਂ ਥੋੜੀ ਵੱਡੀ ਭੈਣ ਹੈਗੀ ਤੇ ਥੋੜਾ ਧਿਆਨ ਰੱਖ ਕੀ ਦੇਖਿਆ ਬ ਬੱਚੇ ਨੇ ਕੀ ਨਹੀਂ ਦੇਖਿਆ।
ਅੱਛਾ ਤੁਹਾਡੀੇ ਵੀ ਤੁਹਾਡੇ ਬੜ ਬੇਟੀ ਕਿੜੀ ਕਲਾਸ ਚ ਆ
ਮੇਰੀ ਬੇਟੀ ਨੇ ਟਵਲਥ ਪਾਸ ਆਊਟ ਕਰ ਲਈ ਹੈੁ ਕਾਲਜ ਚ ਐਡਮਿਸ਼ਨ ਲਏਗੀ
ਅੱਛਾ ਔਰ ਇਹ ਛੋਟਾ ਬੇਟਾ ਤੁਹਾਡਾ ਤੇ ਇਹਨਾਂ ਦੀ ਨਾਈਨਥ ਦਸਵੀਂ ਦੀ ਤਾਂ ਸਕੂਲ ਚ ਗਰਮੀਆਂ ਦੀ ਛੁੱਟੀਆਂ ਪੈਂਦੀਆਂ ਹੀ ਥੋੜੀਆਂ ਪੈ ਗਈਆਂ ਨੇ
ਛੁੱਟ ਪੈ ਗਈ ਉਹ ਨਾ ਹੁਣ ਡੀਐਮ ਵੱਲੋਂ ਡਰ ਹੋਇਆ ਸੀਗਾ ਹੀਟਵੇੇਵ ਚੱਲ ਰਹੀ ਸੀਗੀਆਂ ਨਾ ਇਸ ਕਰਕੇ ਬੱਚਿਆਂ ਨੂੰ ਛੁੱਟੀਆਂ ਦੇ ਦਿੱ ਆਂ ਹਾਂਜੀ ਇਹਨਾਂ ਦੇ ਇਗਜ਼ਾਮ ਵੀ ਕੈਂਸਲ ਕਰਤੇ ਇਸ ਚੱਕਰ ਦੇ ਵਿੱਚ ਨਾ
ਅੱਛਾ ਦੇਖੋ ਮੇ ਮੇਰਾ ਬੱਚਾ ਹੈ ਦਸਵੀਂ ਵਿੱਚ ਅਛਾ ਮੁੰਡਾ ਮੇਰਾ ਸਕੂਲ ਗਿਆ ਹੋਇਆ ਵੱਡੇ ਵਾਲਾ
ਅੱਛਾ ਅੱਛਾੱ ਦਸਵੀਂ ਕਲਾਸ ਚਚ ਨਹੀਂ ਪੈਂਦੀਆਂ ਦਸਵੀਂ ਔਰ ਬਾਰਵੀਂ ਕਲਾਸ ਚਚ ਨਹੀਂ ਪੈਂਦੀਆਂ ਛੁਟੀਆਂ ਨੌਵੀਂ ਪੈ ਜਾਂਦੀਆਂ ਨੇ ਬਸ ਅਗਲੇ ਸਾਲ ਤੋਂ ਉਹਦੀ ਵੀ ਛੁੱਟੀਆਂ ਬੰਦ ਹੋ ਜਾ ਜਾਂਦੀਆਂ
ਹਾਂ ਤੁਸੀਂ ਵੀ ਆਪ ਵੱਡੀ ਬੇਟੀ ਨੂੰ ਪਲੱਸ ਵਨ ਸ ਕਿ ਕਿਹੜੇ ਸਬਜੈਕਟ ਲੈ ਕੇ ਦਿੱਤੇ
ਉਹਦੇ ਕੋਲ ਕਾਮਰਸ ਸੀਗੀ
ਅੱਛਾ
ਕੋਮਰਸ ਸੀਗੀ ਉਹਦੇ ਕੋਲ ਹਾਂਜੀ ਉਹ ਨੇ ਨਾਈਨਟੀ ਟੂ ਪਰਸੈਂਟ ਮਾਰਕ ਲਿੱਤੇ ਆ ਹੁਣ ਟਵੈਲਥ ਦੇ ਵਿੱਚ ਹਾਂ ਸੀ ਯੂਟੀ ਦੇ ਐਗਜ਼ਾਮ ਦਿੱਤੇ ੱਟ ਹੁਣ ਕਾਲਜ ਚ ਐਡਮਿਸ਼ਨ ਲਏਗੀ
ਤੇ ਇਹ ਤੁਹਾਡੀ ਕੋਚਿੰਗ ਵਗੈਰਾ ਲਗਵਾਈ ਹੋਏਗੀ ਸਭ ਕੁਛ ਕਰੇ ਹੀ ਤੁਸੀਂ ਮਿਹਨਤ ਕੀਤੀ ਹੈ
ਨਹੀਂ ਟਿਊਸ਼ਨ ਇੱਕ ਮੈਥਸ ਦੀ ਜ਼ਰੂਰ ਲਗਵਾਈ ਸੀ ਬਾਕੀ ਉਹ ਖੁਦ ਆਪੇ ਕਰ ਲੈਂਦੀ ਹੈ ਕਿਉਂਕਿ ਹੁ ਇੰਨੀ ਪੜ੍ਹਾਈ ਹੋ ਗਈ ਹਜੀ ਥੋੜ੍ਹੀ ਮੇਰੇ ਸਮਝ ਤੋਂ ਨਹੀਂੀ ਆਉਂਦੀ ਹੈਗੀ ਉਹ ਆਪ ਹੀ ਯੂਟਿਊਬ ਤੋਂ ਦੇਖ ਕੇ ਚੈਨਲ ਸਬਕ੍ਰਬ ਕੀਤੇ ਹੋਏ ਨਲਾਈਨ ਥੋੜਾ ਲਿੱਤਾ ਹੋਇਆ
ਠੀਕ ਏ
ਪੜ੍ਹਦੀ ਹੈ ਇੱਕ ਅੱਧੀ ਟਿਊਸ਼ਨ ਲਗਾਈਏ ਬਾਕੀ ਘਰ ਕਰਦੀ ਸਾਰਾ ਕੁਛ
ਠੀਕ ਹੈ ਜੀ ਸਹੀ
ਹਾਂਜੀ ਜ ਹੋਰ ਤੁਸੀਂ ਲਗਾਈ ਹੋਈ ਟਿਊਸ਼ਨ
ਹਾਂਜੀ ਮੇਰੇ ਬੱਚਿਆਂ ਦੀ ਸਾਇੰਸ ਮੈਥ ਦੀ ਲਗਵਾਈ ਹੋਈ ਹੈ ਮ ਨੂੰ ਮ ਮੈਥ ਸਾਇੰਸਨੂੰ ਬੜਾ ਇੰਟਰਸਟ ਹੈ ਪੜ੍ਹਾਈ ਵਿੱਚ ਤੇ ਫਿਰਰ ਮੈਂ ਕਿਹਾ ਚਲੋ ਜਿੱਥੇ ਬੱਚਾ ਲੱ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇੰਟਰਸਟ ਦੇਖਣਾ ਚਾਹੀਦਾ ਬ ਬੱਚੇ ਦਾ
ਹਾਂਜੀ ਹਾਂਜੀ ਹੋਰ ਘਰ ਦੇ ਰੋਟੀ ਪਾਣੀ ਬਣਾ ਬੈਠੇ ਫਿਰ ਤੁਸੀਂ
ਬਸ ਨਾਸ਼ਤਾ ਪਾਣੀ ਹੋ ਗਿਆ ਲੰਚ ਦੀ ਤਿਆਰੀ ਹੈ ਬੱਚੇ ਆਉਣਗੇ
ਹਾਂਜੀ ਮੈਂ ਤੁਹਾਡੀ ਮਾਤਾ ਜੀ ਨੂੰ ਅਕਸਰ ਦੇਖਦੇ ਆ ਗੁਰਦੁਆਰੇ ਵਿੱਚ ਆਂਟੀ ਜੀ ਦਾ ਤਾਂ ਮਨ ਹੀ ਨੀ ਕਰਦਾ ਕਹਿੰਦੇ ਬੈਂ
ਬਸ ਬਸ ਇਹੀਓ ਮੰਮੀ ਕਹਿੰਦੇ ਮੈਂ ਤਾਂਰਜੀ ਕਰਦਾ ਮੈਂ ਗੁਰਦੁਆਰਾ ਹੀ ਰਵਾਂ ਸੇਵਾ ਕਰਾਂ
ਹਾਂ ਹਾਂ ਤੇ ਫੇਿਰ ਮੈਂ ਕਿਹਾ ਆਂਟੀ ਜੀ ਦੇਖੋ ਤੁਸੀਂ ਥੇ ਉਹ ਨਾ ਥੋੜਾ ਘਰ ਉਹ ਬੋਟੀਆਂ ਤੁਹਾਡੀ ਸਾਂਭ ਕੇ ਬੈਠੇ
ਬਿਲਕੁਲ ਬਿਲਕੁਲ ਬਸ ਇਸ ਲਈ ਥੋੜਾ ਟੈਸ਼ਨ ਫਰੀ ਹੋ ਕੇ ਬਹਿ ਜਾਂਦੇ ਆ ਹਨ ਜਿੰਮੇਵਾਰੀਆਂ ਚਲੋ ਦੇਖ ਲੈਣਗੇ ਆਪਣੇ ਆਪ ਪਿੱਛੋਂ ਹੈਗੀੀਆਂ ਦੇਖਣ ਲਈ
ਹਾਂ ਕਹਿੰਦੀ ਮੈਂ ਛੱਡ ਦਿੱਤਾ ਮੇਰੀ ਧੀਆਂ ਬੈਠ
ਬਸ ਬਸ ਬਸ ਬਸ ਅਸੀਂ ਵੀਹੀ ਕਾਦਾ ਕਿ ਚਲੋ ਤੁਸੀਂ ਆਪਣਾ ਕਰ ਲਿਆ ਬਹੁਤ ਟਾਈਮ ਕਰ ਲਿਆ ਹੁਣ ਤੁਸੀਂ ਆਪਣਾ ਦੇਖ ਆਪਣਾ ਜੋ ਥੋੜ੍ਹਾ ਜਿਹੀ ਕਰਦਾ ਉਹ ਕਰੋ ਨਾ ਅ ਕਦੀ ਨੀ ਮਨਾ ਕੀਤਾ ਤ ਕਿ ਨਹੀਂ ਜਾਣਾ ਅਸੀਂ ਆਪ ਚ ਉਹ ਕਹਹੀਦਾ ਕਿ ਜਾਓ ਮੰਮੀ ਜਾਓ
ਹਾਂ
ਘਰ ਬੈਠ ਕੇ ਵੀ ਕੀ ਕਰਨਾ ਇਨਸਾਨ ਦੂਸਰਾ ਦਿਮਾਗ ਦੂ ਦਸਰੇ ਪਾਸੇ ਲੱਗਦਾ
ਸਹੀ ਹੈ ਸਹੀ ਥੋੜਾ ਜਿ ਹੱਥ ਪੈਰ ਜੇ ਸੁੱਜੇ ਜਿਹੇ ਹੋਏ ਸੀ ਤਾਂ ਵੀ ਹਿੰਮਤ ਕਰਕੇ
ਬਸ ਬਸ ਬਸ ਬਸ ਮੰਮੀ ਨੀ ਕਰਦੇ ਮੰਮੀ ਕਹਿੰਦੇ ਮੈਂ ਘਰ ਨੀ ਰਹਿਣਾ ਘ ਰਵਾਂਗੀ ਤਾਂ ਮੈਨੂੰ ਲੱਗਦਾ ਮੈਂ ਬਿਮਾਰ ਹਾਂ ਬਾਹਰ ਆ ਮ ਮੈਂ ਠੀਕ ਹਾਂ
ਸਹੀ ਹੈ ਸਹੀ ਹੈ
ਨਾਲੇ ਦੇਖੋ ਦੇਖਣਾ ਆਪਣਾ ਸਰੀਰ ਚਲਾਉਂਦੇ ਰਹੋਗੇ ਨਾ ਸਰੀਰ ਆਪਣਾ ਥੋੜ੍ਹਾ ਸਹੀ ਰਹੇਗਾ ਹਨਾ ਜੇ ਤੁਸੀਂ ਬੈਠ ਕੇ ਸੋਚ ਉਧਰ ਹੋ ਗਏ ਨਾ ਅਸੀਂ ਬਿਮਾਰ ਆਾਂ ਬਿਮਾਰ ਆਾਂ ਤੇ ਫਿਰ ਇਨਸਾਨ ਬਿਮਾਰ ਹੀ ਹੋ ਜਾਂਦਾ ਹੈ ਹੈਨਾ ਮੰਮੀ ਬਹੁਤ ਹਿੰਮਤ ਰੱਖਦੇ ਆ ਸਾਡੇ
ਹਾਂ ਹਿੰਮਤ ਤਾਂ ਹੈਤ
ਹੋਰ ਤੁਸੀਂ ਸੁਣਾਓ ੋੇ ਖਾ ਪਾਣੀ ਕਰ ਲਿਆ
ਹਾਂਜੀ ਅੱਜ ਮੈਂ ਨਾ ਉਹ ਬਣਾਇਆ ਉਹ ਉਹਨੂੰ ਸਾਬੂ ਦਾਨਾ ਬੜਾ ਹੀ ਸ ਹਾਂ ਬੜਾ ਹੀ ਸ ਸਵਾਦ ਬਣਿਆ ਦੇਖੋ ਮੈਂ ਰਾਤੀ ਭਿਗੋ ਰ ਖਿਆ ਸੀ ਇਹਨੂੰ ਫਿਰ ਮੇਰੀ ਸੱਸ ਮਾਂ ਹੈ ਨਾ ਮੰਮੀ ਕਹਿੰਦੀ ਤੂੰ ਬਣਾਈ ਨੀ ਪਾਏਂਗੀ ਛੱਡ ਤੈਨੂੰ ਆਉਂਦਾ ਹੀ ਨੀ ਹੈ ਬਉਣਾ ਤੂੰ ਗੰਦਾ ਚਿਪ ਚਿਪ ਕਰ ਦਿੰਦੀ ਹੈ ਸਾਰੇ ਪਿੰਗਲ ਜਾਂਦੇ ਨੇ ਯਾਨੀ ਕਿ ਉਹਦੇ ਵਿੱਚ ਨਾ ਭੀਗਾਉਣ ਵਾਸਤੇ ਵੀ ਪਾਣੀ ਉਤਨਾ ਹੀ ਪਾਓ ਜਿਤਨਾ ਭਿਗ ਜਾਣ ਜਿਆਦਾ ਪਾਣੀ ਪਾਣੀ ਪਾਵਾਂਗੇ ਤੇ ਪੋਡਰ ਬਣ ਜਾਏਗਾ ਗੱਲ ਲੇਵੀ ਜੀ ਬਣ ਜਾਏ ਫਿਰ ਮੈਂ ਇਹਨੂੰ ਨਾ ਰਾਤੀ ਭਿਗੋਤਾ ਸਵੇਰੇ ਮੈਂਨੇ ਕਿਹਾ ਹੁਣ ਜਿਵੇਂ ਮੈਂ ਸਕੂਲ ਵਾਸਤੇ ਬੱਚਿਆਂ ਵਾਸਤੇ ਆਲੂ ਜੀਰਾ ਬਣਾਉਂਦੀ ਸੀ ਨਾ ਮੈਂ ਉਸਰ੍ਹਾਂ ਆਲੂ ਜੀਰਾ ਬਣਾਇਆ ਮੈਨੇ ਜੀਰਾ ਪਾਇਆ ਮਸਾਲੇ ਪਾਏ ਆਲੂ ਪਾਇਆ ਪਾਏ ਬਣਾਇਆ ਖਰੇ ਕਿ ਉਹਂਦਾ ਦੋ ਚਮਚ ਪਾਏ ਦੋ ਆਈ ਜਦੋਂ ਆਲੂ ਬਣ ਗਏ ਬਾਈ ਹੁਣ ਆਲੂ ਬਣਣ ਵਾਲੇ ਫੇਰ ਉਹ ਮੈਂ ਜਿਹੜਾ ਸਾਬੂਦਾਨਣਾ ਭਿਗੋਇਆ ਸੀ ਨਾ
ਹਮ ਹਮ ਹਮ ਅੱਛਾ
ਹਾਂ ਓਰ ਦਸ ਮਿੰਟ ਵਾਸਤੇ ਮੈਂ ਇਹਨੂੰ ਢੱਕ ਦਿੱਤਾ ਉਹ ਬੜ ਬੜਾ ਸਵਾਦ ਅਭੂ ਦਾਣਾ ਬਣ ਗਿਆ
ਅੱਛਾ ਅੱਛਾ ਉਹੀਓ ਮੈਂ ਕਦੀ ਟਰਾਈ ਨਹੀਂ ਕੀਤਾ ਮੇਰਾ ਵੀ ਮਨ ਸੀਗਾ ਕਿ ਮੈਂ ਬਣਾਵਾਂ ਮੈਂ ਵੀ ਇਹ ਸੋਚਦੀ ਸੀ ਕਿ ਪਤਾ ਨ ਖਿਲਾ ਖਿਲਾ ਬਣੇਗਾ ਜਾਂ ਜੀਪ ਜ ਬਣੇਗਾ ਤਾਂ ਨਹੀਂੀ ਬਣਾਇਆ ਮੈਂ ਚਲ ਤੁਸੀਂ ਦੱਸਿਆ ਮੈਂ ਵੀ
ਹਾਂ ਜਿਵੇਂ ਤੁਸੀਂ ਬਸ ਇਹ ਦੇਖਣਾ ਹੈ ਕਿ ਜਿਵੇਂ ਇੱਕ ਕਟੋਲੀ ਹਾੋੜਾ ਸਾਬੁਦਾਨਣਾ ਹੈ ਨਾ ਰਾਤੇ ਤੁਸੀਂ ਇਹਨੂੰ ਪੂਰਾ ਕਰਉਨਾ ਜਿਵੇਂ ਅਸੀਂਛੋਲੇ ਭਿਕਾਉਂਦੇ ਹਾਂ ਉੱਤੋਂ ਤੱਕ ਭਿਗਾ ਦਿੰਦੇ ਹਾਂ ਪਾਣੀ ਭਰ ਦਿੰਦੇ ਹਾਂ ਅਸੀਂ ਇਹ ਸੋਚਦੇ ਸਵੇਰੇ ਰੋਡ ਦਾਂਗੇ
ਹਾਂਜੀ
ਸਾਬੂਦਾਨ ਪੀ ਜਾਂਦਾ ਪਾਣੀ ਹਾਂ ਤੇ ਫੇਿਰ ਉਹ ਫੁੱਲ ਜਾਂਦਾ ਤੇ ਫੇਿਰ ਉਤਨਾ ਹੀ ਪਾਓ ਜਿੰਨਾ ਉਹਦੇ ਵਾਸ ਸਹੀ ਹੈ ਜਿਵੇਂ ਕਟੋਰੀ ਅਮ ਹੈ ਤੇ ਉਹਨੂੰਤਣਾ ਇੱਕ ਕਟੋਰੀ ਤੇ ਡੇਢ ਕਟੋਰੀ ਪਾਣੀ ਵਾਲਾ ਬਸ
ਅੱਛਾ ਅੱਛਾ ਅੱਛਾ
ਪਾਣੀ ਦਾ ਸਾਰਾ ਸਿਸਟਮ ਹੀ ਪਾਣੀ ਦਾ ਜਿਆਦਾ ਪਾਣੀ ਪਾਵਾਂਗੇ ਤਾਂ ਆਟਾ ਬਣ
ਅੱਛਾ ਮਤਲਬ ਜਦੋਂ ਤੜਕਾ ਲਗਾ ਕੇ ਰੱਖਣਾ ਫਰ ਉਦੋਂ ਪਾਣੀ ਦਾ ਛ ਨੀ ਦੇਣਾ ਬਸ ਇਏਾਂ ਹੀ ਟੱਕ
ਨਾਾਂ ਜਿਵੇਂ ਆਲੂ ਵਾਸਤੇ ਆ ਪਾਣੀ ਦੀ ਚਿੱ ਮਾਰਨ ਹੀ ਨਾ ਆਲੂ ਗਾਲਣ ਵਾਸਤੇ ਤੁਸੀਂ ਫਿਰ ਆਲੂ ਬਣਾ ਲਣੇ ਨੇ ਹਾਂ ਜਿਵੇਂ ਪੰਜ ਮਿੰਟ ਪਹਿਲੇ ਆਲੂ ਬਣ ਗਏ ਨੇ ਹ ਬਾਈ ਤੇ ਉਹ ਸਾਰੇ ਸਾਬੂ ਜਾਿਆਦਾ ਖਲੇ ਅਹ ਉੱਪਰ ਕਰਕੇ ਅੱਛੀ ਮਾਰ ਕੇ ਔਰ ਮਿਕਸ ਕਰਕੇ ਆਲੂਆਂ ਦੇ ਨਾਲ ਉਹਨੂੰ ਟਢੱਕ ਦਿਉ ਪੰਜ ਮਿੰਟ ਉਹ ਇਸ ਤਰ੍ਹਾਂ ਲੱਗੇਗਾ ਸ ਕੁਛਝੱਠਾ ਬਣਾਇਆ
ਅੱਛਾ ਅੱਛਾ ਅੱਛਾ ਤਾਂ ਮੈਂ ਦੰਦਾਂ ਦੇ ਵਿੱਚ ਹੀ ਪੱਕਦਾ ਤਾਂ ਨੀ
ਨਹੀਂ ਨਹੀਂ ਨਹੀਂ
ਤ ਰਦਾ ਬਸ ਇਹੀ ਸੋਚਦੀ ਸੀ ਕਿ ਮੈਂ ਕਹਿਣ ਆ ਕਿ ਦੰਦਾਂ ਦੇ ਵਿੱਚ ਪੱਕੇ ਤੇ ਫਿਰਰ ਉਹ ਸਵਾਦ ਨੀ ਲੱਗਦਾ
ਨਹੀਂ ਨਹੀਂ ਇੰਨਾ ਸਵਾਦ ਬਣੇਗਾ ਜਦ ਪਾਣੀ ਪੈ ਗਿਆ ਨਾ ਤਾਂ ਫੇਰ ਉਹ ਚਿਪ ਚਿਪ ਚਿਪ ਜਿਹਾ ਹੋ ਜਾਏਗਾ ਜ਼ਿਆਦਾ ਪਾਣੀ ਪਾਣਾ ਨੀ ਹਾਂ
ਚਲੋ
ਹੁਣ ਚਲੋ ਬੱਚੇ ਨੇ ਛੁੱਟੀ ਸੋਚਦੇ ਵੀ ਵੈਸੇ ਵੀ ਮਾਇਕੇ ਕੇ ਹੋ ਆਈਏ ਇੱਕ ਵਾਰੀ
ਹਾਂ ਬਸ ਇੱਧਰ ਸ਼ੁਰੂ ਬੱਚਿਆਂ ਦੀ ਥੋੜਾ ਹੋ ਜਾਏਗਾ ਵੀ ਕਲਾਸਿਸ ਦਾ ਤੇਰਾਂ ਤਰੀਕ ਤੱਕ ਫਿਰ ਦੇਖਾਂਗੇ ਅਸੀਂ ਵੀ ਦੋ ਚਾਰ ਦਿਨ ਤਾਂ ਬੱਚਿਆਂ ਨੂੰ ਲੈ ਕੇ ਜਾਣਾ ਹੀ ਪਏਗਾ ਨਹੀਂ ਤਾਂ ਬੱਚੇ ਜ਼ਿੱਦ ਕਰਨਗੇ। ਕਿਤੇ ਲੈ ਕੇ ਨਹੀਂ ਗਏ ਛੁੱਟੀਆਂ ਦੇ ਵਿੱਚ
ਹਾਂ ਕਰਦੇ ਨੇ ਮੇਰੇ ਵੀ ਕਰਦੇ ਪਏ ਨੇ ਮੇਰੇ ਨਾਲ ਇਹ ਹੀ ਸਿਸਟਮ ਹੈ ਨਾ ਮੇਰੇ ਨਾਲ ਕੋਈ ਹੋਰ ਦਰਾਨੀ ਸ਼ਰਾਣੀ ਨਹੀਂ ਹੈ ਮੇਰੀ
ਹੂੰ ਬਿਲਕੁਲ ਬਿਲਕੁਲ ਬਿਲਕੁਲ ਹਾਂ ਨਾ ਨਾ ਪੰਦਰਾਂ ਦਿਨ ਕਿੱਥੇ ਜਾਇਆ ਜਾਂਦਾ ਏ ਚਾਹੇ ਅਸੀਂ ਵੀ ਦਰਾਨੀ ਜਠਾਣੀ ਹੈ ਲੇਕਿਨ ਪੰਦਰਾਂ ਦਿਨ ਅਸੀਂ ਵੀ ਨਹੀਂ ਜਾ ਸਕਦੇ ਜ਼ਿਆਦਾ ਤੋਂ ਜ਼ਿਆਦਾ ਤਿੰਨ ਚਾਰ ਦਿਨ ਬਸ
ਅੱਛਾ
ਬਸ ਬਸ ਬਸ ਬਸ ਤਿੰਨ ਚਾਰ ਦਿਨ
ਠੀਕ ਹੈ ਫੇਰ ਤੁਸੀਂ ਇਹ ਸੋਚਦੇ ਹੋਗੇ ਨਾ ਸਾਹਮਣੇ ਵਾਲੇ ਤੇ ਬਰਡਨ ਨਾ ਕਿਉਂ ਪਾਣਾ
ਬਰਡਨ ਵੀ ਪਾਣਾ ਨਾਲੇ ਫਿਰ ਆਪਣਾ ਹੀ ਨੀ ਹੁਣ ਜੀਅ ਨਹੀਂ ਕਰਦਾ ਜਾਣ ਨੂੰ
ਅੱਛਾ
ਹਾਂ ਬੱਚਿਆਂ ਦਾ ਹੋਮਵਰਕ ਇੰਨਾ ਬੱਚਿਆਂ ਨੂੰ ਪੈਂਡਿੰਗ ਇੰਨਾ ਤੇ ਬੱਚਿਆਂ ਨੂੰ ਹੋਮਵਰਕ ਦੇ ਦਿੰਦੇ ਹੋਲੀਡੇ ਹੋਮਵਰਕ ਕਰੋ। ਇਹਨਾਂ ਦੇ ਦਸ ਨੰਬਰ ਮਿਲਣਗੇ ਤੁਹਾਨੂੰ ਕਰਨ ਲਈ
ਹਾਂ ਇਹ ਗਲ ਤਾਂ ਸਹੀ ਏ
ਕਾਪੀ ਕਿਤਾਬ ਬੱਚਾ ਚੁੱਕ ਕੇ ਲੈ ਕੇ ਜਾਏਗਾ ਉਹਨੂੰ ਆਣਗੇ ਤਾਂ ਆਪਣਾ ਹੋਲੀਡ ਹੋਮਵਰਕ ਨਿਪਟਾਉਣਗੇ।
ਸਹੀ ਕਹਿ ਕਿੱਥੇ ਕਿੱਥੇ ਕਿਹੜੇ ਸ਼ਹਿਰ ਪੰਜਾਬ ਯਾ ਹਰਿਆਣਾ ਵਿੱਚ ਅੱਛਾ ਠੀਕ ਠੀਕ ਭਰਜਾਈ ਜੀ ਹੈ ਮੈਂ ਰੱਖਣੀ ਆ ਮੈਂ ਫਿਰ ਨਾਸ਼ ਠੀਕ ਹੈ ਓਕੇ ਜੀ ਭਰਜਾਈ ਜੀ ਸਤਿ ਸ੍ਰੀ ਅਕਾਲ।
ਸ੍ਰੀ ਅਕਾਲ।